ਸਤਿ ਸ੍ਰੀ ਅਕਾਲ ਜੀ। ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ ਜੀ? ਹੋਰ ਜੀ ਖਾਣਾ ਪਾਣੀ ਹੋ ਗਿਆ। ਰੋਟੀ ਵਗੈਰਾ ਖਾਲ ਲੀ
ਹਾਂਜੀ ਹਾਂਜੀ, ਤੁਸੀ ਸੁਣਾਓ? ਅੱਛਾ, ਅਛਾ ਅਪਾ ਕੋਈ ਵੀ ਨੀ ਮੰਮੀ ਹੈ ਆਪਾਂ ਭਿੰਡੀਆਂ ਬਣਾਈਏ
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ। ਅਸੀ ਤੇ ਜੀ ਆ ਓਹ ਚਾਪ ਬਣਾਈ ਸੀ ਜੀ ਸੋਇਆ ਚਾਪ।
ਓਕੇ ਓਕੇ ਹੋਰ ਸੁਣਾਓ
ਹਾਂਜੀ ਹਾਂਜੀ, ਘਰ ਸਭ ਵਧੀਆ ਜੀ ਬਸ ਹੁ ਨਹੀਂ ਫ੍ਰਰੀ ਹੋਏ ਸੀ। ਬਸ ਫਿਰ ਨਾ ਮੈਂ ਸੋਚ ਰਿਹਾ ਸੀ। ਕਿਸੇ ਦੀ ਕੋਲ ਆ ਜੇ ਆ ਕੋਈ ਗੱਲ ਕਰ ਲੈਂਦਾ ਤੁਸੀਂ ਸਾਨੂੰ ਕੋਲ ਕਰ ਲਈ,
ਹਾਂਜੀ ਹਾਂਜੀ ਹੁਣੇ ਬਾਹਰ ਖੜੀ ਸੀ।
ਹੋਰ ਦੱਸ
ਸਾਡੇ ਪੜੋਸੀ ਹੈਗੇ ਨਾ ਉਹਨਾਂ ਦਾ ਥੋੜ੍ਹੀ ਲੜਾਈ ਹੋ ਰਹੀ ਸੀ।
ਤੇ ਮੰਮੀ ਹੋਰ ਸਾਰੇ ਬਾਹਰ ਖੜੇ ਸੀ ਤੇ ਉਹਨਾਂ ਦੇ ਨਾਲ ਖੜੇ ਸੀ
ਅੱਛਾ, ਅੱਛਾ, ਅੱਛਾ, ਅੱਛਾ,
ਹਾਂਜੀ
ਹੋਰ ਜੀ ਕਿਧਰੇ ਘੁੰਮਣ ਨੀ ਗਏ?
ਹਾਂ, ਮੈ ਕਿਤੇ ਨੀ ਗਈ। ਹਜੇ ਤੇ ਨੀ ਕਿੱਥੇ ਗਏ। ਕਿੱਥੇ ਜਾਈਏ ਇੰਨੀ ਗਰਮੀ ਪੈ ਰਹੀ ਹੈ।
ਨਹੀਂ ਜੀ ਗਰਮੀ ਚ ਪਹਾੜੀ ਇਲਾਕੇ ਚ ਚਲੇ ਜਾਓ ਅੱਜ ਕੱਲ ਹਿਮਾਚਲ ਚਲੇ ਜਾਓ ਤੁਸੀਂ ਦੇਹਰਾਦੂਨ ਚੱਲ ਜਾਓ।
ਕੋਈ ਜਾਣ ਵਾਲਾ ਵੀ ਤੇ ਹੋਏ ਨਾਲ ਕੋਈ ਜਾਣ ਨਾਲ ਜਾਣ ਵਾਲਾ ਹੁੰਦਾ ਨੀ ਨਾਲ ਕਿਹਦੇ ਨਾਲ ਜਾਈਏ
ਹਾਂਜੀ ਹਾਂਜੀ ਆਹ ਤਾਂ ਹੈਗਾ ਜੀ ਪਰ ਜੇ ਤੁਸੀਂ ਕਿਸੇ ਨਾਲ ਪਲੈਨ ਬਣਾਓਗੇ ਜੇ ਕਿਸੇ ਨੂੰ ਉਹਨਾਂ ਉੱਥੇ ਦੇ ਕੁਛ ਅੱਛੀ ਪੁਆਇੰਟਸ ਜਿਹੜੇ ਛੇ ਘੁੰਮਣ ਆਲੀ ਜਗ੍ਹਾ ਨੇ ਕੁਛ ਅੱਛੇ ਐਸੇ ਐਸੇ ਹੁੰਦੇ ਨੇ ਜਿਹਨੂੰ ਦੇਖ ਕੇ ਬੰਦਾ ਬਹੁਤ ਖੁਸ਼ ਹੋ ਜਾਂਦਾ ਬੜਾ ਵਧੀਆ ਲੱਗਦਾ ਤੇ ਪਹਿਲਾਂ ਉਹਨਾਂ ਨੂੰ ਤੁਸੀਂ ਯੂਟੀਊਬ ਤੋਂ ਜਾਂ ਕਿਸੀ ਤੋਂ ਕੁਛ ਵੀਡੀਓ ਦਿਖਾ ਲਉ ਕਿ ਆਪਾਂ ਇੱਥੇ ਚੱਲਦੇ ਹਾਂ ਗਰਮੀ ਚ ਇੱਥੇ ਬਹੁਤ ਲੋਕ ਘੁੰਮਣ ਜਾਂਦੇ ਨੇ ਬਹੁਤ ਅੱਛੀ ਜਗ੍ਹਾ ਤੇ ਸ਼ਾਇਦ ਬ ਤੁਹਾਡੇ ਨਾਲ ਕੋਈ ਜਾ ਸਕੇ ਕਿ ਜੇ ਉਹਨੂੰ ਅੱਛਾ ਲੱਗਿਆ। ਤੇ ਉਹ ਜਾ ਸਕਦਾ ਤੁਹਾਡੇ ਨਾਲ
ਹਾਂਜੀ-ਹਾਂਜੀ ਕੋਈ ਜਾਣ ਵਾਲਾ ਵੀ ਤੇ ਹੋਏ ਮੈਂ ਜਿਵੇਂ ਮੈਂਨੂੰ ਸ਼ੌਕ ਏ। ਘੁੰਮਨਾ ਕੋਈ ਘੁੰਮਦਾ ਵੀ ਤੇ ਨਈ ਨਾ ਮੇਰੇ ਨਾਲ।
ਹਾਂਜੀ-ਹਾਂਜੀ। ਨਈ ਉਹ ਤੇ ਦੇਖੋ ਤੁਆਨੂੰ ਲੱਭਣਾ ਪੈਣਾ ਨਾ ਘੁੰਮਣ ਆਲਾ ਬੰਦਾ ਜੇੜਾ ਤੁਆਡੇ ਨਾਲ ਘੁੰਮ ਸਕੇ। ਔਦਾ ਜਿਵੇਂ ਤੁਵਾਨ
ਮੈ ਨੀ, ਕੀ ਕੈ ਰੇ ਔ?
ਜਿਵੇਂ ਕੁਛ ਫਰੈਂਸ ਹੁੰਦੇ ਨੇ, ਕੁਛ ਸੈਹੇਲੀਆਂ ਹੁੰਦੀਐ। ਨਾ ਗੱਲ ਕਰੋ। ਜਿਨੂੰ ਘੁਮਣਾ ਵਧੀਆ ਲਗ ਅੱਛਾ-ਅੱਛਾ, ਅੱਛਾ-ਅੱਛਾ। ਅੱਛਾ-ਅੱਛਾ, ਅੱਛਾ। ਚਾਰ-ਪੰਜ ਬੀਜ ਦੇਖੋ ਮੇਰੇ ਸੱਚ ਐ, ਮੈਂ ਵੇਖ
ਪਤਾ ਹੈਗਾ ਮਤਲਬ ਬਾਰੋਂ ਪਤਾ ਲੱਗਿਆ ਹੋਇਆ ਓਹ ਇਸ ਕਰਕੇ ਬਾਰ ਨੀ ਕ ਕੱਡਦੇ ਕੀ ਕਦੀ ਓ ਸੋਚਦੇ ਬਈ ਮਿਲਣ ਨਾ ਗਈ ਹੋਏ।
ਮਜ਼ਾ ਆਯਾ। ਅੱਛਾ ਤੇ ਤੁਆਨੂੰ ਕੱਢ ਦਿੰਦੇ ਨੇ?
ਮੇ ਤੇ ਘਰ ਪਤਾ ਮੈਂ ਤੇ ਚਲੀ ਜਾਣੀ ਆ ਮੈਨੂੰ ਕੋਈ ਓਹ ਨੀ ਏ।
ਓਕੇ ਜੀ ਓਕੇ, ਚਲੋ ਅੱਛੀ ਗੱਲ ਐ ਦੇਖੋ
ਬਲਕਿ ਮੈਂ ਕੈਣੀ ਆ ਕਿੱਤੇ ਘੁੰਮਣ ਜਾਓ, ਓਹ ਜਾਂਦੇ ਈ ਨੀ ਕਿੱਥੇ। ਇਸ ਗੱਲ ਤੋਂ ਮੇਰਾ ਬੌਤ ਕਲੇਸ਼ ਪੈਂਦਾ।
ਅੱਛਾ-ਅੱਛਾ ਵੇ ਹਾਂਜੀ ਅੱਛੀ ਗੱਲ ਏ ਜਿਵੇਂ ਤੁਸੀਂ ਕਿਹਾ ਮੇਰੇ ਘਰ ਸਭ ਪਤਾ ਮੈਂ ਕਿਧਰੇ ਆਣੀ ਆ ਜਾਣੀ ਆ ਯਾ ਕੁਛ। ਵੀ ਕਰਦੀ ਹਾਂ। ਤੇ ਓਦੇ ਲਈ ਕਾਫੀ ਅੱਛੀ ਗੱਲ ਐ ਤੁਆਡੀ। ਕਿ ਐੰਜ ਹੀ ਹੋਣਾ ਚਾਹੀਦਾ ਕਿ ਘੱਰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਥੇ ਜਾ ਰਹੇ ਆ ਕੀ ਕਰ ਰੇ ਆ ਕਿਉਂਕਿ ਕੱਲ ਨੂੰ ਕੋਈ ਵੀ ਗੱਲ ਹੋਜੇ, ਕੁਛ ਵੀ ਹੋਜੇ ਤੇ ਘਰਦਿਆਂ ਨੂੰ ਪਤਾ ਜ਼ਰੂਰੀ ਹੁੰਦਾ ਕਿ ਕੱਲ ਨੂੰ ਕੋਈ ਸਾਨੂੰ ਕੋਈ ਕੁਛ ਕਏ ਕਿ ਤੁਆਡਾ ਬੱਚਾ ਉੱਥੇ ਘੁੰਮ ਰਿਆ ਸੀ ਯਾ ਉੱਥੇ ਕੁਛ ਕਰਦਾ ਪਿਆ ਸੀ ਤੇ ਓਦੇ ਚੱਕਰ ਚ ਤੁਆਨੂੰ ਤੁਆਡੇ ਘਰ ਦੇ ਬੋਲ ਸਕਦੇ ਨੇ ਹਾਂਜੀ ਸਾਨੂੰ ਪਤਾ ਉੱਥੇ ਗਿਆ ਐੰਜ ਗਿਆ। ਤੇ ਓ ਵੈਸੇ ਅੱਛੀ ਗੱਲ ਹੁੰਦੀ ਐ।
ਹ ਨਾਲੇ ਫੈਮਲੀ ਵਾਲਿਆ ਨੂੰ ਵੀ ਥੋੜਾ ਅਡਜਸਟਮੈਂਟ ਕਰਨੀ ਚਾਹੀਦੀ ਏ ਬੱਚਿਆਂ ਨਾਲ। ਕਿਉਂਕਿ ਅਗਰ ਆਪਾਂ ਬੱਚਿਆਂ ਨੂੰ ਬਿਲਕੁਲ ਈ ਘੱਰ ਰੱਖਾਂਗੇ ਫੇਰ ਤੇ ਔ ਅੰਦਰੋਂ-ਅੰਦਰੋਂ ਘੁੱਟੇਗਾ ਈ ਓਹ ਕਹੇ ਗਾ ਈ ਜੇੜਾ ਕਦਮ ਓਨੇ ਨਾ ਵੀ ਚਕ ਕਿਉ ਚੱਕਣਾ ਹੋਏਗ ਓਵੀ ਚੱਕੇਗਾ, ਕਿਉਂਕਿ ਬਾਰ ਨੀ ਕੱਢਦੇ ਘਰ ਵਾਲੇ। ਮੇਰਾ ਕੈਣਾ ਐ ਏ ਥੋ ਮਤਲਬ ਥੋੜਾ ਜਾ ਡੱਰ ਰੱਖੋ ਥੋੜਾ ਜਾ। ਖੁੱਲ ਵੀ ਦੋ ਓਨਾਂ ਨੂੰ ਜਾਣ ਦੋ ਕੱਲੇ ਵੇਖੋ ਕਿੱਥੇ ਜਾ ਰਿਆ ਬੱਚਾ। ਏਨੀ ਤੇ ਸਮਝ ਹਰ ਕਿਹੇ ਬੱਚੇ ਨੂੰ ਹੋਦੀ ਕਿੱਥੇ ਜਾਣਾ ਕਿੱਥੇ ਨੀ ਜਾਣਾ।
ਹਾਂਜੀ-ਹਾਂਜੀ, ਪਰ ਅੱਛੀ ਗੱਲ ਏ ਅੱਜ ਦੇ ਟੈਮ ਚ ਹਅ, ਅਹਅਹ ਅ ਮੈਕਸੀਮਮ ਕਾਫੀ ਆ ਨੇ, ਅਬਣੇ ਬੱਚਿਆਂ ਨੂੰ ਖੁੱਲ ਦਿੱਤੀ ਹੁੰਦੀ ਐ। ਤੇ ਕਿਉਂਕਿ ਅੱਜ-ਕੱਲ੍ਹ ਬੱਚੇ ਵੀ ਬੌਤ ਤੇਜ਼ ਨੇ, ਜਿਸ ਸਾਬ ਨਾਲ ਅੱਜ ਗੱਲ ਦਾ ਮਹੌਲ ਹੈ ਤੇ, ਕੁਛ ਪੇਰੈਂਟਸਾ ਨੂੰ ਡਰ ਹੁੰਦੈ ਕਿ ਸਾਡਾ ਬੱਚਾ ਕਿਧਰੇ ਘੁੰਮਣ ਜਾਏ, ਕੁਛ ਓਹਦੇ ਨਾਲ ਗੱਲ ਤ ਨਾ ਹੋਜੇ ਯਾ ਕੁਛ ਹੋਣ ਲਈ, ਇਸ ਕਰਕੇ ਵੀ ਥੋੜਾ ਹਾਂਜੀ, ਹਾਂਜੀ। ਚਲੋ ਠੀਕ ਹੈ ਜੀ, ਉਹਦੇ ਘੁੰਮਣ ਤੇ ਚੱਲਾਂਗੇ ਜੇ ਅਸੀਂ ਘੁੰਮਣ ਜਾਵਾਂਗੇ, ਤੁਹਾਨੂੰ ਕਿੱਥੇ ਘੁੰਮਣਾ ਅੱਛਾ ਲੱਗੇਗਾ ਮੰਨ ਲਓ ਕਿ ਤੁਸੀਂ ਕਿੱਥੇ ਘੁੰਮਣਾ?
ਮੈਂ ਐਸੀ ਜਗ੍ਹਾ ਜਾਣਾ ਚਾਹੁੰਦੀ ਹਾਂ, ਜਿੱਥੇ ਮੈਂ ਗਈ ਨਹੀਂ ਹੋ ਗਈ ਨਾ ਹੋਵਾਂ। ਤੇ ਮੈਂਬ ਪਹਿਲੀ ਵਾਰ ਵੇਖਾ, ਮੈਨੂੰ ਲੱਗੇ ਕਿ ਹਾਂ ਮੈਂ ਗਈ ਆਾਂ ਮੈਨੂੰ ਮਜ ਜਾ ਆਇਆ, ਜਾਂ ਕੁਛ ਵੀ ਮਜ਼ਾ ਨੀ ਮਤਲਬ ਕੁਛ ਵੀ ਮੂਵਮੈਂਟ ਹੋ ਜਾਂਦੀ ਹੈ, ਵੀ ਮੈਂ ਇਹ ਜਗ੍ਹਾ ਇਹ ਚੀਜ਼ ਲੈਂਦੇ, ਕਿ ਮੈਂ ਇਹ ਜਗ੍ਹਾ ਗਈਦੀ ਹਾਂ। ਜਿਵੇਂ ਮੈਂ ਪੋਨਟੇ ਸਾਹਿਬ ਨੀ ਕਦੀ ਗਈ, ਮੈਂ ਮੈਂ ਅੰਬਾਲਾ ਵਾਲੇ ਗੁਰਦੁਆਰੇ ਗਈ ਹੈ ਪੰਜੋਕੜਾ ਸਾਹਿਬ, ਨਾ ਮੈਂ ਹਜ ਦੁਵਾਰ ਗਈ ਆਾਂ, ਨਾ ਮੈਂ ਜੈਪੁਰ ਗਈ ਮਤਲਬ
ਹਾਂਜੀ ਹਾਂਜੀ, ਮੈਂ ਤੁਹਾਡੀ ਗੱਲ ਸਮਝਦੇ ਆਾਂ, ਕਿ ਜਿਵੇਂ ਕੁਛ ਜਗ੍ਹਾ ਐਸੀਆਂ ਹੁੰਦੀਆਂ ਜੇ ਅਸੀਂ ਪਹਿਲੀ ਵਾਰ ਦੇਖਦੇ ਹਾਂ, ਤਾਂ ਸਾਨੂੰ ਬਹੁਤ ਅੱਛਾ ਲੱਗਦਾ। ਇਹੀ ਆਪਾਂ, ਇੱਕ ਚੀਜ਼ ਦੁਬਾਰਾ ਦੇਖੀਏ ਤੇ ਉਹ ਮਜਾ ਜਿਹਾ ਨਹੀਂੀ ਆਉਂਦਾ, ਕਿਉਂਕਿ ਆਪਾਂ ਉੱਥੇ ਪਹਿਲੇ ਗਏ ਹੁੰਦੇ ਆ ਤੇ ਇੰਨਾ ਮਤਲਬ ਅੱਛਾ ਵੀ ਨੀ ਲੱਗਦਾ। ਤੇ ਹੋ ਸਕੇਗੀ ਸਾਨੂੰ, ਸਾਲੇ ਚੁੱਪ ਹੋ ਸਕੇ ਕਿ ਸਾਨੂੰ, ਅੱਛੀ ਅੱਛੀ ਜਗ੍ਹਾ ਤੇ ਜਾਣਾ ਚਾਹੀਦਾ ਜਿਵੇਂ ਕਿ ਕਿ ਤੁਸੀਂ ਕਿਸੇ ਗੁਰਦੁਆਰੇ ਤਾਂ ਉਹਦੇ ਗੁਰਦੁਆਰੇ ਦੇ ਬਾਰੇ ਦਾ, ਤੁਹਾਨੂੰ ਇਤਿਹਾਸ ਪਤਾ ਲੱਗੇਗਾ ਔਰ
ਹਾਂਜੀ, ਹਾਂਜੀ।
ਕਾਫ਼ੀ ਅੱਛਾ ਲੱਗੇਗਾ, ਤੇ ਸਾਨੂੰ ਉਸ ਹਿਸਾਬ ਨਾਲ
ਉਸ ਹਿਸਾਬ ਨਾਲ ਸਾਨੂੰ ਅੱਛਾ ਲੱਗੇਗਾ, ਕਿ ਐ ਗੁਰਦੁਆਰੇ 'ਚ ਐ ਵਾਲੇ ਬਾਬਾ ਜੀ ਦਾ ਗੁਰਦੁਆਰਾ ਹੈ। ਉੱਥੇ, ਉਹਨਾਂ ਨੇ ਬਾਬਾ ਜੀ ਅਹ ਤਪੱਸਿਆ ਕਰਕੇ ਐ ਕੀਤਾ ਸੀ, ਮਤਲਬ ਉਹਦਾ ਜੋ ਵੀ ਇਤਿਹਾਸ ਹੋਏਗਾ ਉਹ ਤੁਸੀਂ ਸੁਣੋਗੇ ਹ ਤੁਸੀਂ ਜਿੱਦਾਂ ਹੀ ਮਤਲਬ ਪੜ੍ਹੋਗੇ, ਤੇ ਉਹਨੂੰ ਤੁਹਾਨੂੰ ਅੱਛਾ ਵੀ ਲੱਗੇਗਾ ਕਿ ਕਿ ਮੈਂ ਗੁਰਦੁਆਰੇ ਆਈ ਹਾਂ, ਇਹਦਾ ਇਤਿਹਾਸ ਸੀ, ਮੈਨੂੰ ਅੱਛਾ ਲੱਗਿਆ। ਤੇ, ਏਦਾਂ ਹੀ ਵੈਸੇ ਘੁੰਮਣਾ ਚਾਹੀਦਾ। ਔਰ ਸਭਸ ਵੱਡੀ ਗੱਲ ਹੈ, ਕਿ ਘੁੰਮਣ ਦਾ ਮਜ਼ਾ ਤਾਂ ਆਉਂਦਾ ਜੇ ਪੰਜ ਸੱਤ ਪੰਜ ਸੱਤ ਨਹੀਂ, ਤੇ ਦੋ, ਦੋ ਚਾਰ ਫਰੈਂਡਸ ਹੋਣ ਨਾਲ ਕੀ ਬੰਦਾ ਗੱਲਬਾਤ ਕਰਦਾ ਹੋਇਆ, ਔਰ ਮਜ਼ਾਕ ਅਸੀ ਮਜ਼ਾਕ ਕੁਛ ਵੀ ਲਾ ਲੋ ਉਹਦੇ ਨਾਲ ਜਾਈਏ, ਤੇ ਸਾਡਾ ਟਾਈਮ ਵੀ ਜਲਦੀ ਬੀਤ ਜੇ ਔਰ ਸਾਨੂੰ ਪਤਾ ਵੀ ਨਾ ਲੱਗੇ ਅਸੀਂ ਪੋਂਚ ਗਿਆਂ। ਕਿਉਂਕਿ ਕੱਲਾ ਬੰਦਾ ਜਾਏਗਾ, ਯਾ‌ ਕੱਲਾ ਬੰਦਾ ਕਿਧਰੇ ਵੀ ਕੁਛ ਵੀ ਕਰੇਗਾ ਤੇ, ਉਹਦਾ ਟਾਈਮ ਇੰਨੀ ਜਲਦੀ ਪਾਸ ਈ ਨਹੀਂ ਹੁੰਦਾ। ਇਕੱਲੇ ਸਫ਼ਰ ਤੁਸੀਂ ਦੋ ਘੰਟੇ ਦਾ ਵੀ ਕਰੋਗੇ, ਤੇ ਉਹ ਬਹੁਤ ਲੰਬਾ ਲੱਗਦਾ। ਕਿਉਂਕਿ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਹੁਣ ਦੋ ਬੰਦੇ ਹੁੰਦੇ, ਹੋਣਗੇ ਤੁਹਾਡੇ ਨਾਲ। ਤੇ ਤੁਸੀਂ ਗੱਲਬਾਤ ਕਰ ਸਕਦੇ ਓ, ਔਰ ਕੁਛ ਕੁਛ ਗੱਲਾਂ ਐਸੀਆਂ ਹੁੰਦੀਆਂ, ਕਿ ਗੱਲ ਕਰਦੇ-ਕਰਦੇ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਸਟੇਸ਼ਨ ਆਗਿਆ, ਸਾਡਾ ਆਪਾਂ ਇੱਥੇ ਰੁਕਣੈ। ਹਾਂ। ਤੇ, ਔਰ ਫਿਰ ਕੁਛ ਇੱਦਾਂ ਵੀ ਹੁੰਦਾ, ਜਿਵੇਂ ਅਸੀਂ ਸਫ਼ਰ 'ਚ ਜਾਂਨੇੇ ਆ ਤੇ ਜਿਵੇਂ ਮੰਨਲੋ, ਕਿ ਅਸੀਂ ਚਾਰ ਫਰੈਂਡ ਸਫ਼ਰ'ਚ ਗਏ। ਤੇ, ਕੁਛ ਆਪਣੇ ਘਰੋਂ ਕੋਈ ਕੁਛ ਬਣਾਕੇ ਲੈ ਆਂਦਾ, ਕਿਸੇ ਨੇ ਮੈਕਰੋਨੀ, ਪਾਸਤਾ ਤਆ ਵਗੈਰਾ ਬਣਾਇਆ, ਤੇ ਉਹ ਵੀ ਅਸੀਂ ਕੱਠੇ ਖਾਂਦੇ ਹਾਂ ਤੇ ਕਾਫੀ ਅੱਛਾ ਲੱਗਦੈ।
ਜਿਹੜੀ ਫਰੈਂਡ ਏ, ਉਹਨੂੰ ਕਹਿੰਨੇ ਆ ਕਿਤੇ ਜਾਣੈ।
ਕਿ, ਅ ਉਹਦੇ ਸ਼ਾਇਦ ਬ੍ਰਦਰ ਦੇ ਨਾ ਐਕਸੀਡੈਂਟ ਹੋਗਿਆ ਸੀ। ਤੇ ਉਹ ਜੋਬ ਤੇ ਨੀ ਜਾ ਰਹੀ, ਤੇ ਉਹ ਕਿੱਥੇ ਲਗ ਵੀ ਵੀ, ਇਹ ਉਹ ਕਹਿੰਦੀ ਏ, ਕਿ ਬਈ ਹੱਥ ਟਾਇਟ ਹੋਏ ਦਾ। ਘਰ ਮਤਲਬ ਪ੍ਰੋਬਲਮ ਚੱਲ ਰਹੀ। ਤੇ ਇਸ ਕਰਕੇ ''ਮੈਂ ਛੁੱਟੀ ਨਹੀਂ ਲੈ ਸਕਦੀ।
ਅੱਛਾ-ਅੱਛਾ, ਹਾਂਜੀ ਕੁਛ ਗੱਲਾਂ ਕੁਛ ਮਜ਼ਬੂਰੀਆਂ ਵੀ ਜਿਹਦੇ ਕਾਰਨ ਅਸੀਂ ਘਰੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਲਗਭਗ
ਫਿਰ ਤੇ ਆਪਾ ਮਤਲਬ ਬਿਲਕੁਲ ਵੀ ਪਲੈਨਿਂਗ ਨਹੀਂ ਬਣਾ ਸਕਦੇ, ਕਿਤੇ ਵੀ ਘੁੰਮਣ।
ਹਾਂਜੀ, ਹੁਨ ਹਾਂਜੀ-ਹਾਂਜੀ, ਕਦੀ-ਕਧਾਰ ਇੱਦਾਂ ਹੋ ਜਾਂਦੈ ਕਿ, ਸਾਡਾ ਜਾਣ ਦਾ ਪਲੈਨ ਹੁੰਦਾ ਹੈ ਤੇ, ਜਿਵੇਂ ਸਾਡਾ ਫਰੈਂਡ ਹੈ ਕੋਈ ਹੈ ਉਹਦੇ ਘਰ ਕੋਈ ਐਸੀ ਮਜ਼ਬੂਰੀ ਆ ਜਾਂਦੀ ਆ, ਯਾ ਕੋਈ ਬਿਮਾਰ ਹੋ ਜਾਂਦਾ ਤੇ ਕੈਂਸਲ ਹੋ ਜਾਂਦੈ, ਤੇ ਉਹ ਕੈਂ ਕੈਂਸਲ ਵੀ ਹੋ ਜਾਂਦੈ, ਤੇ ਕੋਈ ਵੱਡੀ ਗੱਲ ਨਹੀਂ ਐ ਅਤੇ ਕੋਈ ਨਹੀ ਤੁਸੀਂ, ਜੇ ਕਿਧਰੇ ਘੁੰਮਣ ਜਾਓਗੇ ਸਾਨੂੰ ਵੀ ਜ਼ਰੂਰ ਦੱਸਣਾ। ਕੀ ਕਿੱਥੇ ਘੁੰਮਣ ਗਏ ਸੀ, ਉੱਥੇ ਕੀ-ਕੀ ਤੁਸੀਂ ਕੀਤਾ।
ਮੇਰਾ ਤੇ, ਮਨ ਹੈਗਾ ਕੀ ਇਕੱਠੇ ਜਾਈਏ, ਅਗਰ ਕਿੱਥੇ ਵੀ ਗਏ।
ਹਾਂਜੀ, ਕੋਈ
ਬਾਕੀ ਮੁਸ਼ਕਿਲ ਈ ਏ, ਕਿਉਂਕਿ ਉਹ ਜਾ ਰਾਜੀ ਨੀ ਹੈ, ਤੇ ''ਮੈਂ ਤੇ ਜਾਕੇ ਰਾਜੀ ਆਈ ਹਾ, ਜਿੱਥੇ ਮਰਜ਼ੀ ਘੁਮਾਓ।
ਹਾਂਜੀ, ਕਦੀ-ਕਦਾਰ ਏਦਾਂ ਹੀ ਹੁੰਦਾ। ਕਿ, ਇਹ ਇੱਕ ਪਾਸਿਓ ਬੰਦਾ ਰਾਜੀ ਹੁੰਦਾ ਜਾਣ ਲਈ ਲੇਕਿਨ ਦੂਸਰੇ ਪਾਸੇਓ ਨਹੀਂ ਹੁੰਦਾ। ਤੇ ਕੋਈ ਨਾ, ਤੁਹਾਡੇ ਹੱਥ'ਚ ਲੈਕੇ ਜਾਣਾ ਸਭ। ਤੇ, ਉਹ ਤੇ ਤੁਹਾਡੇ ਹੱਥ ਠੀਕ ਹੈ ਜੀ, ਚਲੋ ਠੀਕ ਹੈ ਜੀ। ਅ ਸਤਿ ਸ੍ਰੀ ਅਕਾਲ ਫਿਰ ਕਰਾਂਗੇ ਜੀ ਕੋਈ ਨਈ।
ਹਾਂਜੀ ਹਾਂ।